ਹਲੋ। ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ। ਹੋਰ ਠੀਕ ਓ, ਹਾਂਜੀ, ਤੁਸੀ ਸੁਣਾਓ ਠੀਕ ਓ।
ਵਧੀਆ ਵਧੀਆ।
ਕੀ ਕਰ ਰਹੇ ਸੀ? ਭੂਆ ਕਰ ਗਏ। ਰੱਖਿਆ ਦਾ ਸੀਗਾ ਨਾ।
ਅੱਛਾ।
ਹਾਂ ਹਾਂਜੀ, ਓ ਹਾਂਜੀ, ਓ ਫੇਰ ਸਫਾਈ ਕੋਈ ਕੰਮ ਨੀ ਸੀਗਾ ਤਿਆਰੀ ਕਰ ਰਹੀ ਸੀ ਹੁਣੇ ਹੁਨ। ਹਾਂਜੀ, ਐ ਬੱਚੇ ਹੈਗੇ ਸੀ ਨਾ
ਅਵਾਜ ਨੀ ਆ ਰੀ ਸੀ। ਅੱਛਾ, ਬੱਚੇ ਮਛਰਦੇ ਪੇਨ। ਅੱਛਾ, ਕਮਰਾ ਸਾਫ ਕਾਰਕੇ ਓੱਧਰ ਪਾਠ ਰੱਖਣੈ।
ਹਾਂਜੀ, ਹਾਂਜੀ ਓ ਤਿਆਰੀਆਂ ਕਰ ਰਹੇ ਸੀ।
ਅੱਛਾ।
ਹਾਂਜੀ।
ਹੋਰ, ਖਾਲੀ ਰੋਟੀ, ਰੋਟੀ ਰੋਟੀ ਦੁਪਹਿਰ ਦੀ?
ਹਾਂਜੀ, ਹਾਂਜੀ। ਹੰਜੀ
ਹੋਰ ਸੁਨਾਓ ਅੱਜ ਤੇ ਬਰਸਾਤ ਤੇਜ਼ ਹੋ ਰਹੀ, ਆ ਰਿਆ, ਬੱਚੇ ਗਏ ਸੀ ਸਾਡੇ ਸਕੂਲ।
ਹਾਂਜੀ, ਹੋਣਾ ਇਧਰ ਵੀ ਆ ਰੀ ਸੀਗਾ ਬਰਸਾਤ, ਹਾਂਜੀ।
ਹੂੰ।
ਕੀ ਬਨਾਯਾ ਅੱਜ, ਤੁਸੀ?
ਓ ਬਨਾਏ ਸੀਗਾ। ਕੋਫਤੇ ਹੁੰਦੇ ਨੇ ਨਾ ਘੀਏ ਦੇ
ਅੱਛਾ ਘੀਏ ਦੇ
ਹਾਂਜੀ, ਹਾਂਜੀ ਓ ਲੋੱਕੀ ਦੀ ਸਬਜ਼ੀ ਹੋਂਦੀ ਏ ਜੇੜੀ
ਵਦੀਆ ਬਨਦੇ ਨੇ ਓਵੇਂ ਤੁਸੀਂ ਪਹਿਲਾਂ ਪਕੌੜੇ ਤਲ ਲੈਂਦੇ ਓ ਨਾ
ਹਾਂਜੀ, ਬਨਾ ਕੇ ਵੇੱਸਨ ਦੇ ਵਿੱਚ ਓਨੂੰ ਪਹਿਲੇ ਕੱਦੂ- ਕਰ ਲਿਆ ਘੀਏ ਨੂੰ ਫੇਰ ਉਹਦੇ ਵਿੱਚ ਵੇਸਣ ਘੋਲ ਕੇ ਤੇ ਬੇਸਣ ਘੋਲ ਕੇ ਤੇ ਉਹਦੇ ਵਿੱਚ ਨਮਕ ਵਗੈਰਾ ਪਾ ਤਾ। ਮਸਾਲੇ ਪਾ ਕੇ ਫਰ ਪਕੌੜੇ ਤੱਲਲੇ ਹੁੰਦੇ, ਫੇਰ ਉਹਨੂੰ ਫਿਰ ਪਿਆਜ਼ ਮਸਾਲਾ ਲਾ ਕੱਟ ਲਿਆ ਸੋੜਨ ਦਿਨ। ਸੋੜ ਦੇਣ ਜਦੋਂ ਉਹਦੇ 'ਚ ਪਿਆਜ਼ ਵਗੈਰਾ ਹਰੀ ਮਰਚ ਵਗੈਰਾ, ਚਾਰ ਹੁੰਦੇ ਹਾਂਜੀ ਚਾਈਦੀ ਹਾਂਜੀ।
ਹੂੰ ਹਾਂਜੀ ਬਰਸਾਤ ਅੱਜ ਦੇ ਦਿਨ ਹੈਗੀ ਆ ਮਤਲਬ। ਤਿੰਨ ਦਿਨ ਹੈਗੀ ਆ ਬਰਸਾਤ ਕਹਿੰਦੇ ਨੇ ਹਾਂਜੀ ਹ ਤੇ ਘੱਟ ਹੋ ਗਿਆ ਵੈਸੇ ਹੂੰ। ਹੂੰ।
ਹੂੰ।
ਹੋਰ ਸੁਨਾਓ, ਚਾਰ ਵਾੱਜਗੇਨ ਬਾੱਸ ਮੈਂ ਕੇਆ ਸੀ ਹੁਨ ਬਾੱਸ ਚਲੋ ਚਾਅ ਬਨਾਨੀ ਆਂ ਐਨਾ ਅਸਤੇ ਚਾਅ ਪੀਨੇ ਆਂ ਨਾ, ਦੋ ਟਾਈਮ ਪੀਨੇ ਆਂ ਚਾਅ ਵੀ।
ਅੱਛਾ।
ਹੂੰ।
ਬੱਚੇ ਬਾੱਸ
ਟਵੀਸ਼ਨ ਵੀ ਪੜਾਂਦੇ ਓ ਤੂਸੀ ਬੱਚੇਆ ਨੂੰ?
ਨਈ, ਨਈ ਓ ਮੇਰੀ ਜਠਾਨੀ ਦੀ ਗੂੜੀਆ ਹੈਗੀ ਏ, ਓ ਪੜਾਂਦੀ ਏ।
ਅੱਛਾ, ਤਾਂਈ ਮੈਂ ਕਵਾਂ ਬੱਚੇਆਂ ਦਾ ਹੂਨ, ਵਾਜ ਆ ਰੀ ਏ ਨਾ। ਟਵੀਸ਼ਨ ਪੜਾਂਦੀ ਐ, ਅੱਛਾ ਕਿੰਨੇ ਬੱਚੇ ਪੜਾਦੀ ਏ?
ਛੇ-ਸਾੱਤ ਹੈਗੇ ਨੇ ਬੱਚੇ।
ਅੱਛਾ, ਛੋਟੇ ਬੱਚੇ ਹੈਗੇ ਨੇ, ਵੱਡੀ ਕਲਾਸ ਦੇ?
ਨਈ ਹੈਗੇ ਨੇ, ਥਰਡ ਤੱਕ ਦੇ ਹੇਗੇਨ।
ਅੱਛਾ, ਤੇ ਐ ਤੂਆਡੀ ਜਠਾਨੀ ਦੀ ਗੁੜੀਆ
ਹਾਂਜੀ, ਪਲੱਸ ਟੂ ਕੀਤੀ ਹਜੇ ਵੀ, ਕੋਲੇਜ ਵਗੈਰਾ ਨੀ ਗਈ।
ਅੱਛਾ, ਕੋਲੇਜ ਜਾਣਾ ਹੋਣਾ, ਐਡਮਿਸ਼ਨ ਨੀ ਕਰਾਏਆ ਕੋਲੇਜ ਦਾ?
ਨਈ ਬਾੱਸ ਲੇਟ ਹੋ ਗਏ ਸੀ ਐਡਮਿਸਨ, ਕੁੱਛ ਪ੍ਰੋਬਲਮ ਸੀਗਾ ਨਾ। ਘਾਰ ਦੀ, ਓ ਪੈਸੇਆਂ ਵਗੈਰਾ ਦੀ, ਇਸ ਕਾਰਕੇ ਬੱਚੇਆਂ ਨੂੰ ਨੀ ਹਜੇ ਪਾਏਆ ਸੀਗਾ ਛੋਟ ਟੇ ਫੇਰ ਓਨਾ ਨੂੰ ਹੂਨ ਐਡਮਿਸ਼ਨ ਕਰਾਏਆ, ਮੈਂ ਕੇਆ ਚਲੋ ਕੋਈ ਕੋਰਸ ਵਗੈਰਾ ਕਾਰ ਲੇਗੀ ਗੁੜੀਆਂ, ਹਾਂਜੀ। ਪਲੱਸ ਟੂ ਤੋਂ ਬਾਦ ਕੋਰਸ ਹੁੰਦੇ ਨੇ ਕਾਫੀ।
ਪੈਸੇ ਵਗੈਰਾ ਨਈ ਨਿਕਲਦੇ ਤੇ ਓ ਤੇ ਕਾਰ ਲੈਂਦੈ ਬੰਦਾ, ਕੋਰਸ ਵਗੈਰਾ ਕਾਰ ਲਵੇ।
ਹੂੰ, ਓਈ ਏ ਨਾ। ਤੇ ਕੋਰਸ ਕਾਰ ਸਕਦੈ
ਫ੍ਰੀ ਤੇ ਬੈਠਾ ਨੀ ਜਾਂਦਾ ਨਾ ਘਾਰ ਫੇਰ, ਕੁੱਛ ਤੇ ਕਰਾਓ ਗੁੜੀਆਂ ਨੂੰ‌। ਯਾ ਕੋਲੇਜ ਕਰਾਓ ਐਡਮਿਸ਼ਨ ਵਗੈਰਾ ਯਾ ਹੂਨ ਵੇਕੋ ਆਜ-ਕਲ ਕੋਰਸ ਬੜੇ ਹੈਗੇ ਨੇ ਓਨਲਾਈਨ, ਓਨਲਾਈਨ ਤਾ ਜੋਬ ਵੀ ਮਿਲ ਜਾਨ ਦੀ ਏ।
ਹਾਂਜੀ, ਬਾੱਸ ਵਦੀਆ।
ਤੂਆਡੇ ਛੋਟੇ ਬੱਚੇ ਵੀ ਹੈਗੇ ਨੇ?
ਹਾਂਜੀ, ਹਾਂਜੀ। ਨਈ-ਨਈ ਬਾੱਸ ਇੱਕ ਛੋਟਾ ਓ ਹੈਗੈ ਮੁੰਡਾ, ਦੋ ਕੁੜੀਆਂ ਤੋਂ ਬਾਦ ਹੋਏਆ ਸੀਗਾ ਨਾ।
ਅੱਛਾ ਤੂਆਡੇ ਛੋਟੇ ਬੱਚੇ ਹੂਨੇ ਨੇ। ਤੇ ਓ ਬੱਚੇ ਮਤਲਬ ਓਵੇਂ ਪੜਾਈ ਵੀ ਕਰਦੇ ਨੇ, ਓਵੇਂ ਵੀ ਜਾਂਦੇ ਨੇ ਮਤਲਬ ਜਿਵੇਂ ਅਸੀਂ ਗੁਰਦੁਆਰੇ ਇਤਿਹਾਸੀ ਵਗੈਰਾ ਸਿਖਾਂਨੇ ਆਂ ਓਨਾਂ ਨੂੰ, ਅਪਨਾ ਇਤਿਹਾਸ ਬਾਰੇ।
ਹਾਂਜੀ ਓ ਜਿਵੇਂ ਛੁੱਟੀਆਂ ਪਾਈਆਂ ਸੀਗਾ ਨਾ
ਤ ਨਾ ਜਗਾ, ਜਗਾ
ਹਾਂਜੀ, ਹਾਂਜੀ ਛੁੱਟੀਆਂ ਪਈਆਂ। ਹਾਂਜੀ, ਹਾਂਜੀ ਓ ਤੇ ਸਬ ਪਤੈ ਬੱਚੇਆ ਨੂੰ, ਹਾਂਜੀ, ਹਾਂਜੀ।
ਹੂੰ ਹੋਰ ਤੂਆਨੂੰ ਆਂਦੇ ਨੇ ਸਾਰੇ ਐ, ਦਾੱਸ
ਹਾਂਜੀ। ਪਤਾ ਐ, ਬੱਚੇਆਂ ਸਿਖਾਂਦੇ ਛੁੱਟੀਆਂ ਸੀ ਨਾ ਹੋਲੀਡੇ ਪਈਆਂ ਸੀਗਾਂ, ਹਾਂ ਗਏ ਸੀਗਾ, ਗੁਰਦੁਆਰੇ ਸਿਖਲਾਈ ਹੁੰਦੀ ਸੀ ਨਾ ਬੱਚੇਆਂ ਨੂੰ
ਹਾਂਜੀ, ਸਿਖਾਂਦੇਨ, ਛੁੱਟੀਆਂ ਚ ਸਿਖਾਂਦੇ ਆਂ ਲੋਗ। ਹੂੰ।
ਸਾਨੂੰ, ਮੈਨੂੰ ਵੀ ਪਤੈ ਲੇਕਿਨ ਪੂੱਛ ਦੀ ਪੀ ਸੀ, ਪਤਾ ਹੋਨੇ ਚਾਈਦੈ, ਹਾਂ। ਹੋਰ, ਤੂਆਨੂੰ ਪਤੈ ਪਾੰਜ ਤੱਖਦਾ ਦੇ ਨਾਮ?
ਹਾਂਜੀ।
ਮੈਨੂੰ, ਮੈਨੂੰ ਯਾਦ ਹੈਗੇ ਸੀ ਮੈਂ ਇੱਕ ਵਾਰੀ ਯਾਦ ਕੀਤੇ, ਸੁਣਾਵਾ ਤੁਹਾਨੂੰ ਪੰਜ ਤਖਤ? ਕਿਹੜੇ, ਕਿਹੜੇ ਹੈਗੇ? ਜਿਹੜੇ ਅਕਾਲ ਤਖ਼ਤ ਹੈਗੇ ਨੇ ਸਾਡੇ।
ਹਾਂਜੀ, ਹਾਂਜੀ, ਹਾਂਜੀ।
ਸ਼੍ਰੀ ਹਰਿਮੰਦਰੁ ਸਾਹਿਬ, ਅੰਮ੍ਰਿਤਸਰ। ਫੇਰ ਅਕਾਲ ਤਖ਼ਤ, ਸ਼੍ਰੀ ਪਟਨਾ ਸਾਹਿਬ।
ਪਟਨਾ ਸ
ਸ੍ਰੀ ਅਕਾਲ ਤਖ਼ਤ, ਅਨੰਦਪੁਰ ਸਾਹਿਬ। ਓਇਓ ਕੇਸਗੜ੍ਹ ਸਾਹਿਬ ਨੂੰ ਕਹਿੰਦੇ ਨਾ ਅਨੰਦਪੁਰ ਸਾਹਿਬ।
ਜਿਹੜੇ ਤਖਤ ਸ਼੍ਰੀ ਓ ਅੰਦਰ ਹਜ਼ੂਰ ਸਾਹਿਬ ਨਦੇੜ ਜਿਹੜਾ ਮਹਾਰਾਸ਼ਟਰ ਚ ਹੈਗਾ?
ਹਾਂਜੀ, ਦਮਦਮਾ ਸ
ਹਮ, ਦਮਦਮਾ ਸਾਹਿਬ ਠੀਕ ਏ।
ਹੂੰ।
ਔਰ, ਦਮਦਮਾ ਸਾਹਿਬ ਤੇ ਉੱਧਰ ਪੈ ਗਿਆ ਨਾ ਸਾਬੋ ਤਲਵੰਡੀ ਜੋ ਹੈ ਬਠਿੰਡੇ ਵਾਲੇ ਪਾਸੇ ਨਾ? ਹਮ। ਔਰ ਪੰਜ ਦੇ ਗੁਰੂ ਉਹਨਾਂ ਦੇ ਨਾਮ ਦਾ ਸਪਸ਼ ਦਾ ਨਾਮ ਤੇ ਪਤਾ ਵੀ ਪਤਾ ਹੀ ਹੋਣਾ ਤੁਹਾਨੂੰ ਹਨਾ?
ਹਾਂਜੀ, ਪਤਾ ਦੱਸ ਪਾਤਸ਼ਾਹੀਆਂ ਦੇ ਨਾਮ।
ਹੂੰ, ਔਰ ਪ੍ਰਤਿਯਕਸ਼ ਸਾਡੇ ਗੁਰੂ ਹੈਗੇ ਨੇ ਜਿਹੜੇ? ਉਹ ਪਤਾ ਏ ਕਿਹੜੇ ਹੈਗੇ ਨੇ? ਹਾਂਜੀ। ਕਿਉਂਕਿ ਬੱਚੇ ਜੇ ਬੱਚਿਆਂ ਨੂੰ ਸਿਖਾਇਆ ਕਰੋ ਹੁਣੇ ਨਾਲ ਹੀ ਸਾਡੇ ਅੱਗੇ ਕੰਮ ਆਨਗੇ। ਕਰਕੇ ਸਾਰੀ ਜਗ੍ਹਾ ਹੈ ਜਿਵੇਂ ਬੂੜੀਆ ਸਾਹਿਬ, ਸਾਡੇ ਇੱਧਰ ਹੈਗਾ। ਬੱਚਿਆਂ ਨੂੰ ਸਿਖਾਉਂਦੇ ਨੇ ਉੱਧਰ। ਫੇਿਰ ਇਨਾਮ ਵੀ ਦਿੰਦੇ ਨੇ ਜਗ੍ਹਾ, ਜਗ੍ਹਾ ਤੇ ਨਾ। ਪੁੱਛਦੇ ਨੇ, ਇਤਿਹਾਸ ਬਾਰੇ ਪੁੱਛਦੇ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ। ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਦਾ ਨਾਮ, ਮਾਤਾ ਗੁਜਰ ਕੌਰ ਜੀ ਜਿਵੇਂ। ਔਰ ਉਹਨਾਂ ਦੇ, ਉਹਨਾਂ ਦਾ ਨਾਮ, ਹਾਂਜੀ। ਹੈਲੋ।
ਹਾਂਜੀ, ਹਾਂਜੀ।
ਕੀ ਕਹਿ ਰਹੇ ਹੋ?
ਤੇ। ਜਿੱਥੇ ਮੈਂ ਕਿਹਾ ਤੁਹਾਡੀ ਗੁੜੀਆਂ ਜਾਂਦੀ ਉੱਧਰ ਸਿਖਾਉਂਦੇ ਹੋਣੇ ਨੇ ਨਾ?
ਹਾਂਜੀ, ਉੱਧਰ ਵੀ ਸਿਖਾਉਂਦੇ ਨੇ ਸਕੂਲ ਵਿੱਚ। ਉੱਧਰ, ਮਤਲਬ ਹਰ ਚੀਜ਼ ਦਾ ਸਿਖਾਂਦੇ ਨੇ। ਫੁਟਬਾਲ, ਵਗੈਰਾ ਵੀ ਹੈਗਾ ਵੇ ਕ੍ਰਿਕਟ। ਉਹ ਜੰਪਿੰਗ, ਵਗੈਰਾ ਸਭ ਕੁਛ ਸਿਖਾਉਂਦੇ ਨੇ।
ਹਮਮ।
ਏ ਜਿਹੜਾ ਹੁੰਦਾ ਸਟਾ ਸਕੇਟਿੰਗ ਕਰਨਾ ਉਹ ਵੀ ਸਿਖਾਉਂਦੇ ਨੇ ਹੁਣੇ ਨਾਲ ਬੱਚਿਆਂ ਨੂੰ ਮਤਲਬ ਛੋਟ ਯੋਗਾ, ਵਗੈਰਾ ਹਰ ਚੀਜ਼ ਹੈਗੀ ਹੈ ਅ।
ਹਾਂ, ਯੋਗਾ ਵੀ ਬੜੀ ਅੱਛੀ ਜ਼ਰੂਰੀ ਹੈਗੀ ਹਾ।
ਚਾਹੀਦੀ ਹੈ ਨਾ।
ਹੂੰ।
ਹੋਰ?
ਬਧੀਆਂ ਬਆ।
ਅੱਜ, ਮੌਸਮ ਵਧੀਆ ਬਣਿਆਦਾ ਹਨਾ।
ਹਾਂਜੀ, ਹਾਂਜੀ ਸਾਡੇ ਇੱਧਰ ਵੀ ਬੜਾ।
ਹੁੰ। ਤਿੰਨ ਦਿਨ ਦਾ ਹੈਗਾ ਹੁਣ ਬਸ ਬਰਸਾਤ ਹੈਗੀ ਫੇਰ ਆਉਣੀ ਆ ਵੀ। ਪੰਦਰਾਂ ਨੂੰ ਵੀ ਆਏਗੀ ਮੇਰਾ
ਅੱਛ।
ਲਿਖੀ ਦੀ ਹੈ। ਬਰਸਾਤ ਹੁਣ ਬਰਸਾਤ ਤਾਂ ਹੀ ਚੱਲਣੀ ਆ ਅੱਗੋਂ ਨੇ।
ਹਮ ਹਮ। ਚੁੱਕ ਜਾ ਮੇਡ। ਹਾਂਜੀ ਬਸ ਠੀਕ।
ਮੈਂ ਵੀ ਉਹਨੂੰ ਬਣਾ ਕੇ ਦਿੱਤਾ ਸੀ। ਬੱਚਿਆਂ ਨੂੰ ਸਿਰ ਖਾ ਰਹੇ ਸੀ। ਬੱਚੇ ਪਾਸਤਾ ਬਣਾਉਣਾ ਪਾਸਤਾ ਬਣਾਉਣਾ। ਉਹ ਜਠਾਣੀ ਦੇ ਬੱਚੇ ਵੀ ਕਹਿੰਦੇ ਪਏ ਸੀ। ਹਮਮ ਹਾਂਜੀ। ਪਲੇ ਰੋਟੀ-ਰੋਟੀ ਖਾ ਲਈ ਸੀ। ਫੇਰ ਮੈਂ ਕਿਹਾ ਚਲ ਬਣਾ ਲਾ ਥੋੜਾ ਪਾਸਤਾ ਨੂੰ ਪਹਿਲਾਂ ਬਾਊਲ ਕਰਕੇ। ਸਸ।
ਹਮਮ।
ਤੁਸੀਂ ਬਣਾਉਂਦੇ ਹੋਣੇ ਹੋ।
ਹਾਂਜੀ ਕਰੀਮੀ ਬਣਾਉਂਦੇ ਤੁਸੀਂ ਆ।
ਹਾਂਜੀ ਕਰੀਮੀ ਬਣਾਉਣੇ ਆਪੜਾ ਵਧੀਆ ਬਣਦਾ। ਪਹਿਲੇ ਬਊਲ ਕਰਕੇ ਥੋੜਾ। ਰੱਖ ਲੋ ਪਾਣੀ ਕੱਢ ਕੇ ਜਿਸ 'ਚ' ਫਿਰ ਊ। ਜੋ ਮਸਾਲੇ ਪੈਂਦਾ ਨੇ ਪਿਆਜ ਲੰਬੇ-ਲੰਬੇ ਪਿਆਜ ਪਨੀਆ। ਹਾਂ ਮੈਂ ਤੇ ਟਮਾਟਰ ਪਿਆਜ਼। ਹਰੀ ਮਿਰਚਾਂ ਇਹ ਦੋ ਤੁਰੀਆਂ ਜਿਆਦਾ ਨੀ ਮਤਲਬ। ਲਸਣ ਦੀ ਪਾਤੀਆਂ। ਮਤਲਬ ਜਿਹੜਾ ਉਹ ਹੁੰਦਾ ਨਾ ਵਾਇਗਾ ਦਾ ਹਣ।
ਹਮ ਹਮਮ।
ਅਸੀਂ ਵੈਸੇ ਵੀ ਉਹ ਨੀ ਲੈਂਦੇ ਉਹ ਦੂਸਰਾ ਲੈਣਾ ਹਾਂ। ਅਸੀਂ ਤੇ ਉਹ ਆਟੇ ਵਾਲਾ।
ਅੱਛਾ - ਅੱਛਾ ਆਟੇ ਵਾਲਾ।
ਸੂਜੀ ਉਹ ਵੀ ਹੁੰਦਾ ਨਾ। ਦੂਜਾ ਵੀ ਮਿਲਦਾ ਸੂਜੀ ਵਾਲਾ ਵੀ ਮਿਲਦਾ ਨੇ।
ਹਾਂ ਮ।
ਹਮ ਬਸ ਟਮਾਟਰ ਪਿਆਜ਼ ਹਰੀ ਮਿਰਚਾਂ ਨੂੰ ਕੱਟ ਕੇ। ਹੁਣ ਸੋਹੜੀ ਲਾ - ਲੋੋ ਉਹਦੇ ਤੇਲ ਵਿੱਚ। ਫਿਰ ਥੋੜ੍ਹਾ ਜਿਹਾ ਭੁੰਨ ਲੋ। ਫਿਰ ਉਹਦੇ ਨਕ ਵਗੈਰਾ ਪਾ ਦੋ ਉਹੂੰ। ਮੈਂ ਪਹਿਲੇ ਸਭ ਤੋਂ ਪਹਿਲੇ ਮਲਾਈ ਪਾਉਣੀ ਹਾਂ। ਥੋੜੀ ਜਹੀ ਮਲਾਈ ਨਾਲ ਨਾ ਬਹੁਤ। ਟੇਸ਼ਟ ਆ ਜਾਂਦਾ ਹੈ। ਮਲਾਈ ਥੋੜਾ। ਫਿਰ ਫਰਾਈ ਕਰੋ ਕਰਦੇ ਰਹੋ ਕਰਦੇ ਰਹੋ। ਫਿਰ ਥੋੜੀ ਕਰ੍ਰਮੀ ਪਾ ਦੋ ਜੋ ਪੈਕੇਟ ਲਿਆ ਕੇ ਰੱਖਣੀ ਆ। ਮੈਂ ਮਿਊਨੀਸ ਵਗੈਰਾ। ਉਹਦੇ ਨਾਲ ਸਵਾਦ ਆ ਜਾਂਦਾ ਹੈ। ਸਵੀਟਕੋਨ ਵੀ ਪਾ ਦਿੰਦੀ ਹਾਂ ਮੈਂ ਤੇ ਪਾਸਤੇ ਸਵੀਟਕੋਨ ਪਾ ਦੋ। ਸਵੀਟ। ਕੋਨ ਪਾਦੋ ਬਸ ਥੋੜਾ ਮਸਾਲਾ ਪਾ ਨਮਕ ਥੋੜੀ। ਕਾਲੀ ਮਿਰਚ ਪਾ ਦੋ। ਪੁੰਨਦੇ- ਪੁੰਨਦੇ ਫੇਰ ਉਹ ਹਲਦੀ। ਹਲਦੀ ਨਮਕ ਹਾਂ ਬਹੁਤ ਅੱਛਾ ਬਣਦਾ ਹੈ ਵੀ ਸੋਸ। ਪਾ ਦਿਨੀ ਆ ਮੈਂ। ਅੱਜ ਬਾਅਦ ਚੋਂ ਨੀ ਪਾਉਂਦੇ ਨਾ ਉੱਪਰੋਂ।
ਅੱੱਛਾ।
ਹਮ । ਹੋਰ ਸੁਣਾਓ?
ਚਲੋ ਠੀਕ ਹੈ। ਬਸ ਵਧੀਆ ਹਾਂਜੀ- ਹਾਂਜੀ।
ਸਤਿ ਸ਼੍ਰੀ ਅਕਾਲ।
ਠੀਕ ਆ ਓ।
ਸ।